ਹੈਲੋ
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਹੋਰ ਦੱਸੋ ਕੀ ਹਾਲ ਐ।
ਵਧੀਆ ਤੁਸੀਂ ਸੁਣਾਓ ਕੀ ਕਰਦੇ। ਤੇ ਪੇਸੀ
ਕੁਛ ਨ੍ਹੀਂ ਬਸ ਮੈਂ ਬੈਠੀ ਹੋਈ ਸੀ। ਤੇ ਫਿਰ ਮੈਂ ਕਿਆ ਚਲੋ ਤੁਹਾਨੂੰ ਫੋਨ ਹੀ ਕਰ ਲੈਣੀ ਆਂ ਕਾਫੀ ਦਿਨ ਹੋ ਗਏ ਗੱਲ ਨੀਂ ਹੋਈ।
ਅੱਛਾ ਚਲੋ, ਚੰਗਾ ਕੀਤਾ ਫੋਨ ਕਰ ਲਿਆ। ਹੋਰ ਕਿੱਦਾਂ ਦਾ ਮੌਸਮ ਉੱਥੇ
ਇੱਥੇ ਗਰਮੀ ਐ, ਇੱਥੇ ਤਾਂ ਕਾਫ਼ੀ ਗਰਮੀ ਐ। ਅ ਗਰਮੀਆਂ ਦਾ ਹੀ ਮੌਸਮ ਹੈ ਹੁਣ ਜਿਵੇਂ ਗੁਰਪ੍ਰਬ ਵੀ ਗਿਆ ਆ ਪਰਸੋਂ ਗੁਰਪ੍ਰਬ ਤੇ ਵੀ ਸ਼ਹੀਦੀ ਦਿਹਾੜਾ ਜੋ ਸੀ ਐ, ਉੱਥੇ ਵੀ ਹੁੰਦੀ ਐ ਗਰਮੀ ਕਾਫ਼ੀ
ਹਂ, ਹਂ, ਕਾਫ਼ੀ ਐ। ਸਹੀ ਵਿੱਚ ਇੱਥੇ ਵੀ ਬੜੀ ਗਰਮੀ ਏ।
ਹਾਂਜੀ। ਤੇ ਮੈਂ ਕਹਿੰਦੀ ਪਈ ਸੀ ਹਾਂ ਤੇ ਮੈਂ ਨਾ ਐਕਚੁਲੀ ਕੱਲ ਗਈ ਸੀ ਇੱਕ ਵਿਆਹ ਤੇ ਗਈ ਤੇ ਮੈਂ ਨਾ ਉੱਥੇ ਵੇਖੀ ਖਿਆ ਉੱਥੇ ਨਾ ਬੜੀ ਇੱਕ ਅਜੀਬ ਜਿ ਚੀਜ਼ ਮੈਨੂੰ ਲੱਗੀ ਚਲੋ ਵਿਆਹ ਐਨੀ ਵਿਆਹ ਵਿਆਹ ਬੇਕਾਰ ਸੀ ਵਿਆਹ ਬੜਾ ਵਧੀਆ ਵਿਆਹ ਕੀਤਾ ਦਾ ਸੀ ਬੜਾ ਹੀ ਚੰਗਾ ਵਿਆਹ ਸੀ। ਮੈਂ ਇਹ ਵੇਖਿਆ ਕੁੜੀ ਜੋ ਸੀ ਉਹ ਬੜੀ ਛੋਟੀ ਉਮਰ ਦੀ ਸੀ ਸਿਰਫ਼ ਅਹ ਅਠਾਰਾਂ ਸਾਲ ਦੀ ਕੁੜੀ ਸੀ। ਤੇ ਮੁੰਡਾ ਕਾਫ਼ੀ ਵੱਡਾ ਸੀ ਉਹਦੇ ਹਾਂ ਤੇ ਉਹ ਕੁੜੀ ਨੇ ਮੈਂ ਪੁੱਛਿਆ ਉਹ ਕੁੜੀ ਦੇ ਬਾਰੇ ਪੁੱਛਿਆ ਹੀ ਕਿ ਕਿੰਨਾ ਪੜ੍ਹੀ ਦੀ ਹੈ ਕਿੰਨੇ ਸਾਲ ਦੀ ਤੇ ਕੁੜੀ ਜੋ ਸੀ ਉਹਨੇ ਬਾਰਵੀਂ ਦੀ ਪੇਪਰ ਤੱਕ ਨਹੀਂ ਦਿੱਤੀ ਤੁਸੀਂ ਸੋਚੋ ਉਹਦੇ ਪੇਰੈਂਟਸ ਹੁੰਦਾ ਇੰਨੀ ਜਲਦੀ ਵਿਆਹ ਕਰ ਤਾਂ ਕਮ ਸੇ ਕਮ ਉਹਦੀ ਬਾਰਵੀਂ ਤੇ ਮਤਲਬ ਪੂਰੀ ਕਰਾ ਦਿੰਦੇ। ਮੈਨੂੰ ਆਪ ਸਮਝ ਨੀ ਆਇਆ ਐਸਾ ਕਿਉਂ ਹੈ ਦੇਖੋ ਅੱਜ ਕੱਲ ਦੇ ਟਾਈਮ ਤੇ ਕੁੜੀਆਂ ਨੂੰ ਪੜ ਪੜ੍ਹਾਉਣਾ ਕਿੰਨਾ ਹੀ ਜ਼ਰੂਰੀ ਹੈ ਨਾ ਇੰਨਾ ਜ਼ਰੂਰੀ ਹੈ ਤੇ ਫੇਰ ਹੂੰ ਉਹੀ ਨਾ ਬਿਨਾਂ ਪੜ੍ਹਾਈ ਤੋਂ ਤੇ ਕੁੱਛ ਵੀ ਨੀ ਹੈਗਾ ਅੱਜ ਕੱਲ੍ਹ ਬੰਦਾ ਨਾ ਪੜ੍ਹ ਕੇ ਵੀ ਉਹ ਨਾ ਇੰਨੀ ਇੱਜ਼ਤੀ ਦਿੱਤੀ ਜਾਂਦੀ ਦੀ ਇੱਥੇ ਦੇ ਬੱਚੇ ਨੇ ਬਾਰਵੀਂ ਵੀ ਪਾਸ ਨਹੀਂ ਕੀਤੀ ਦੀ ਤੇ ਉਹਨੂੰ ਕੀ ਇੱਜਤ ਮਿਲੇਗੀ ਉਹਨ ਇਹਦਾ ਕਨਫੀਡੈਂਸ ਵੀ ਨੀ ਆ ਪਾਏਗਾ। ਦੇਖੋ ਅਗਰ ਅਸੀਂ ਜਿੰਨਾ ਪੜ੍ਹਨੇ ਹਾਂ ਸਾਨੂੰ ਓੇਨਾ ਕੋਂਨਫੀਡੈਂਸ ਆ ਪਾਉਂਦਾ ਏ। ਅਸੀਂ ਕਾਲਜ ਵੀ ਜਾਂਦੇ ਹਾਂ ਉੱਥੇ ਸਾਨੂੰ ਅਸੀਂ ਟੀਚਰ ਨਾਲ ਡੀਲ ਕਰ ਟੀਚਰ ਨਾਲ ਗੱਲ ਕਰਨ ਸਾਡਾ ਕਨਫੀਡੈਂਸ ਬਿਲਡ ਹੁੰਦਾ ਹੈ ਤੇ ਇਹ ਕਲੇਜ ਨਹੀਂ ਗਈ। ਤੇ ਫੇਰ ਇਹਦਾ ਕੋਂਨਫੀਡੈਂਸ ਤੇ ਬਹੁਤ ਹੀ ਜ਼ਿਆਦਾ ਘੱਟ ਹੋਏਗਾ ਨਾ।
ਘੱਟ ਹੋਏਗਾ ਹੂੰ ਨਾਲੇ ਸਾਨੂੰ ਵਡੀ ਨੌਲੇਜ ਨਹੀਂ ਮਿਲਦੀ ਕਿੱਦਾਂ ਅਸੀਂ ਬਹਿਣਾ ਖਲੋਣਾ ਕਿੱਦਾਂ ਅਸੀਂ ਗੱਲਬਾਤ ਕਰਨੀ ਅਗਲੇ ਬੰਦੇ ਨਾਲ ਸਾਡਾ ਕੁਛ ਵੀ ਨੀ ਸਾਨੂੰ ਪਤਾ ਲੱਗਦਾ ਹੈਗਾ ਇਹ ਤਾਂ ਫੇਰ ਘਰ ਜੋਗੀ ਹੀ ਰਹਿ ਜਾਏਗੀ ਬਸ ਬਸ
ਓਹੀ ਨਾ ਅੱਜ ਕਲ ਦੇ ਟਾਈਮ ਇਥੇ ਪੜ੍ਹਾ ਲਿਖਾ ਹੋਣਾ ਇੰਨਾ ਇੰਪੋਰਟੈਂਟ ਹੈਗਾ ਏ ਔਰ ਕੁੱਛ ਸਮਝ ਵੀ ਨਹੀਂ ਹੈਗੀ ਫੇਰ ਇਹ ਤੇ ਸਾਡੇ ਹੁਣ ਅੱਜ ਕੱਲ੍ਹ ਦੇ ਜਮਾਨੇ ਤੋਂ ਤਾਂ ਬਹੁਤ ਪਿੱਛੇ ਹੋ ਚੁੱਕੀ ਹੈ। ਅੱਜ ਕੱਲ ਦਾ ਜ਼ਮਾਨਾ ਤਾਂ ਇੰਨਾ ਐਡਵਾਂਸ ਹੈ। ਮਤਲਬ ਕੋਈ ਵੀ ਉਨੂੰ ਮੂਰਖ ਸਮਝੇਗਾ।
ਹਾਂ ਸਹੀ ਵਿੱਚ ਮਤਲਬ ਐਟਲੀਸਟ ਉਹਨਾਂ ਦੇ ਮਾਂ ਪਿਓ ਨੂੰ ਚਾਹੀਦਾ ਸੀਗਾ ਉਹਨੂੰ ਕਮ ਸੇ ਕਮ ਕੰਮ ਉਹਨੂੰ ਬਾਰਵੀਂ ਦਾ ਕੰਮ ਅ ਕੰਮ ਕਰਵਾਉਂਦੇ ਨਾ ਉਹ ਨਾ ਸਹੀ ਕੋਲੇਜ ਨਹੀਂ ਭੇਜਣਾ ਸੀ ਉਹਨੂੰ ਘਰ ਹੀ ਮਤਲਬ ਕਰਵਾ ਦਿੰਦੇ ਕੋਲਾਜ
ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਨਾ ਜਿਵੇਂ ਪ੍ਰਾਈਵੇਟ ਹੁੰਦਾ ਏ ਘਰ ਬੈਠੀ ਕਰ ਲਏ ਉਹ ਕਮ ਸੇ ਕਮ ਕਰਾ ਤੇ ਚਾਹੀਦਾ ਸੀ। ਯਾਰ ਬੱਚੇ ਹੁਣ ਉਹ ਦੇਖੋ ਉਹਦੇ ਤੇ ਵੀ ਬੱਚੇ ਦੇ ਵੀ ਕੀ ਪਤਾ ਪ੍ਰੈ ਪ੍ਰਸ਼ਰ ਹੋਏ ਆਪਣੇ ਪੇਰੈਂਟਸ ਦਾ ਤਾਂ ਹੀ ਉਹਨੇ ਵਿਆਹ ਕੱਢ ਲਿਆ ਐਵੇਂ ਵਾ ਅੱਜ ਕੱਲ੍ਹ ਦੱਸੋ ਕੁੜੀਆਂ ਕਿੱਥੇ ਇੱਥ ਵਿਆਹ ਕਰਦ
ਕਿੱਥੇ ਦੇ ਆ ਨਾ ਅੱਜਕੱਲ ਤਾਂ ਇਨੀ ਇਨੀ ਹਾਂ। ਇੰਨੀ ਇੰਨੀ ਏਜ ਹੋ ਜਾਂਦੀ ਹੈ ਉਹਨਾਂ ਦੀ ਤਾਂ ਵੀ ਨੀ ਕਰਦੀਆਂ ਹੈਗੀਆਂ ਪਰ ਮੈਂ ਅਸੀਂ ਆਪਣੇ ਪੈਰਾਂ ਤੇ ਖੜੇ ਹੋਣਾ ਕੁਛ ਕਮਾ ਲਈਏ ਅਸੀਂ ਨਾ
ਹਾਂ ਕੁੜੀਆਂ ਨੂੰ ਵੀ ਹੁੰਦਾ ਹੈ ਕਿ ਅਸੀਂ ਸਟੈਂਡ ਹਾਂ ਸਟੈਂਡ ਹੋ ਜਾਈਏ ਆਪਣੇ ਜੋਗਾ ਕਮਾ ਲਈਏ ਆਪਣੇ ਥੋੜੇ ਬਹੁਤੇ ਸ਼ੌਕ ਪੂਰੇ ਕਢ ਲਈਏ। ਫੇਰ ਭਾਵੇਂ ਅਸੀਂ ਵਿਆਹ ਕਰਾਈਏ ਕੇ ਕਿਸੇ ਕੁੜੀਆਂ ਨੂੰ ਤੇ ਇਹ ਵੀ ਹੁੰਦਾ ਹੈ ਕਿ ਚਲੋ ਕਮਾ ਰਹੀਆਂ ਉਹ ਤੇ ਮੁੰਡਾ ਵੀ ਚਲੋ ਚੰਗਾ ਮਿਲ ਗਿਆ। ਅੱਛਾ ਕਾਰਬਾਰ ਵਾਲਾ ਮਿਲ ਗਿਆ। ਪਰ ਫਿਰ ਵੀ ਉਹਨਾਂ ਨੂੰ ਹੁੰਦਾ ਕਿ ਅਸੀਂ ਕਮਾਉਣਾ ਹੈ ਹੋਰ
ਹਾਂ। ਵਿਆਹ ਤੋਂ ਬਾਅਦ ਵੀ
ਹਾਂ ਕਈ ਕੁੜੀਆਂ ਨੇ ਸ਼ੌਕ ਹੁੰਦਾ ਹੈ ਕਮਾਣ ਦਾ ਕਿ ਹਾਂ ਅਸੀਂ ਕਮਾ
ਹੂੰ, ਕੁਦ ਵਾਸਤੇ ਸਹੀ ਨਾਲੇ ਅੱਜ-ਕੱਲ ਦਾ ਟਾਈਮ ਏਦਾਂ ਹੈਗਾ ਕਿ ਦੋਨੋ ਜਾਣੇ ਕਮਾਨ ਤਾਂ ਹੀ ਗੁਜ਼ਾਰਾ ਹੈ। ਇਕੱਲਿਆਂ ਕਮਾਏ ਤੇ ਸਭ ਬੜਨ ਪੈ ਜਾਂਦਾ ਇੱਕ ਬੰਦੇ ਦੇ ਉੱਤੇ ਹੀ ਨਾ।
ਹੂੰ, ਖਰਚਾ ਵੀ ਤੇ ਇੰਨੇ ਹੈਗੇ ਇੰਨੀ ਮਹਿੰਗੀ ਮਗਾਈ ਹੋ ਚੁੱਕੀ ਏ ਇੰਨੀ-ਇੰਨੀ ਚੀਜ਼ਾਂ ਮਹਿੰਗੀਆਂ ਮਿਲਦੀਆਂ। ਤੁਸੀਂ ਸੋਚੋ ਇੰਨਾ ਰੇਟ ਵੱਧ ਚੁੱਕੇ ਨੇ ਤੇ ਇਕੱਲੇ ਬੰਦੇ ਕਮਾਣ ਨਾਲ ਤੇ ਕੁਛ ਨਹੀਂ ਹੋ ਪਾਏਗਾ। ਫਿਰ ਸਾਰਾ ਪ੍ਰੈਸ਼ਰ ਇੱਕ ਬੰਦੇ ਤੇ ਪੈ ਜਾਂਦਾ। ਹਾਂਜੀ ਹੋਰ ਅੱਜ ਕੱਲ ਦੇ ਟਾਈਮ ਤੇ ਤਾਂ ਕੁੜੀਆਂ ਨੂੰ ਨੀ। ਹਾਂ ਮੁੰਡਿਆਂ ਨੂੰ ਵੀ ਪੜ੍ਹਾਣਾ ਬੜੀ
ਮੁੰਡਿਆਂ ਨੂੰ ਹਾਂ ਇਹ ਤਾਂ ਮੈਂ ਤਾਂ ਕੋਈ ਗੱਲ ਹੋਣੀ ਹੈਗੀ ਹੈ ਜਾਂ ਉਹਦਾ ਵਿਆਹ ਜਲਦੀ ਕਰ ਦਿੱਤਾ ਹੈਗਾ ਆ। ਪੁੱਛ ਕੇ ਕੀਤਾ ਹੋਣਾ ਉਹਨੂੰ ਉਹਨੇ ਹਾ। ਪਰੀ ਹੋਣੀ ਤੇ ਕੀਤਾ ਨਾ ਪਰ ਇਹ ਤਾਂ ਦੇਖ ਲੈਂਦੇ ਨਾ ਜੇ ਅਗਰ ਮੁੰਡਾ ਏਜ ਹੈ ਥੋੜਾ ਫੇਰ ਉਸੇ ਹਾਨ ਦਾ ਦਿੰਦੇ ਨੇ ਨਾ ਉਹਨੂੰ ਉਹਦੀ ਹਾਣ ਦਾ ਹੀ, ਮੁੰਡਾ ਤਾਂ ਜੇ ਅਗਰ ਜ਼ਿਆਦਾ ਵੱਡਾ ਤੇ ਫੇਰ ਇਹ ਹੁੰਦਾ, ਮਾਂ ਪਿਓ ਨੇ ਗ਼ਲਤ ਕੀਤਾ ਹੈਗਾ ਇਸ ਚੀਜ਼
ਹਾਂ, ਵੈਸੇ ਮੁੰਡਾ ਤੇ ਚੰਗਾ ਏ ਐਸਾ ਨੀ ਮੁੰਡਾ ਥੋੜ੍ਹਾ ਐਵੇਂ ਦਾ ਹੋਏੰ ਦਾ ਤੇ ਬੜਾ ਚੰਗਾ ਏ,
ਅੱਛਾ,
ਮੁੰਡਿਆਂ ਨੂੰ ਹੁਣ ਕੁੜੀਆਂ ਵੀ ਤੇ ਨੀ ਮਿਲਦੀਆਂ ਪਈਆਂ। ਤੁਸੀਂ ਵੇਖੋ ਸਾਡੇ ਘਰ ਵੀ ਇੰਨੇ ਮੁੰਡੇ ਹਾਂ ਸਾਡੇ ਘਰ ਵੀ ਇੰਨੇ ਮੁੰਡੇ ਕੁਆਰੇ ਬੈਠੇ, ਇਹ ਕਿਸੇ ਨੂੰ ਕੁੜੀਆਂ ਹੀ ਨੀ ਮਿਲਦੀਆਂ ਪਈਆਂ।
ਹੂੰ, ਉਹਨਾਂ ਨੂੰ ਹੁੰਦਾ ਹੈ ਕਿ ਸਭ ਕੁਛ ਦੇਖਦੇ ਨੇ ਅੱਜ ਚੱਲਣਾ,
ਹਾਂ-ਹਾਂ ਕੁੜੀਆਂ ਵੀ ਮਤਲਬ ਹੁਣ ਸਭ ਦੇਖਦੇ ਆ, ਕਿ ਉਹਦੇ ਕੋਲ ਕਾਰ ਹੈਗੀ ਏ, ਘਰ ਸੋਹਣਾ ਹੈਗਾ ਹੈ ਵੱਖਰਾ ਘਰ ਹੈਗਾ, ਜੁਆਇੰਟ ਫੈਮਲੀ ਚ ਤੇ ਨੀ ਹੈਗਾ ਘਰ ਇਹਨਾਂ ਨੂੰ ਇਹ ਵੀ ਹੁੰਦਾ ਹੈ ਮਤਲਬ ਕ ਮੁੰਡਾ ਅੱਛਾ ਕਮਾਦਾ ਐ। ਹਾਂ ਕੱਲਾ ਕੱਲਾ ਹੋਏ ਜਾਂ ਕਿਸੇ ਕਿਸੇ ਕੁੜੀ ਨੂੰ ਇਹ ਵੀ ਹੁੰਦਾ ਹੈ ਕਿ ਕਿ ਅਹ ਕੋਈ ਮੁੰਡਾ ਬਾਹਰ ਦਹੇ ਅਸੀਂ ਫਿਰ ਬਾਹਰ ਚਲੇ ਜਾਾਂਗੇ ਉਹਨਾਂ ਦੇ ਨਾਲ ਹਾਂ ਇਹ ਵੀ ਹੈਗਾ
ਹਮ ਜੇ ਅਗਰ ਮੁੰਡਾ ਚੰਗਾ ਕੀ ਪਤਾ ਉਹਨੂੰ ਉਹਨੂੰ ਜੇ ਪਤਾ ਲੱਗੇ ਕਿ ਹਾਂ ਨਹੀਂ ਪੜ੍ਹੀ ਦੀ ਕੀ ਪਤਾ ਉਹਨੂੰ ਪੜ੍ਹਾ ਦੇਵੇ
ਪੜਾ ਵੀ ਦੇ ਹਾਂ ਕੁੜੀ ਦਾ ਅਗਰ ਹਾਂ ਕੁੜੀ ਹਾਮੀ ਪਰ ਕਿ ਮੈਂ ਪੜ੍ਹਨਾ ਆਜੇ ਹੋਰ ਤੇ ਫੇਰ ਕੀ ਪਤਾ ਉਹ ਪੜ੍ਹਾ ਵੀ ਦੇਣ ਕੋਈ ਪਤਾ ਨੀ ਮੈਂ ਇਹ ਕਦੀ ਕ ਵਾਰ ਤੇ ਇਹ ਵੀ ਹੁੰਦਾ ਕਿ ਕਈ ਲੋਕ ਨਾ ਮੁੰਡਿਆਂ ਨੂੰ ਵੀ ਨਹੀਂੀ ਪੜ੍ਹਾਉਂਦੇ ਕਹਿੰ ਦਿੰਦੇ ਆ ਕਿ ਚੱਲ ਇਹਦੇ ਪਾਪ ਆਪਾਂ ਤੇ ਬਿਜ਼ਨਸ ਹੈ ਹੀ ਇਹਨੂੰ ਬਾਰਵੀਂ ਤੱਕ ਪੜਾਨੇ ਆ ਫਿਰ ਆਪਣੇ ਪਾਪਾ ਦਾ ਬਿਜ਼ਨਸ ਸੰਭਾਲ ਲਏਗਾ ਪਰ ਐਵੇਂ ਤੇ ਨੀ ਹੁੰਦਾ ਨਾ ਬਿਜਨਸ ਸੰਭਾਲਣ ਵਾਸਤੇ ਵੀ ਤੇ ਨੌਲੇਜ ਹੋਣੀ ਚਾਹੀਦੀ ਹੈ ਬਾਅਦ ਵੀ ਪੜ੍ਹਿਓ ਇਹਨ ਇੰਨੀ ਨੌਲੇਜ ਥੋੜਾ ਹੁੰਦੀ
ੋ ਹਾਂ ਇਹ ਤਾਂ ਹੈ ਸਾਡੇ ਵੀ ਹਾਂ ਸਾਡੇ ਵੀ ਹੈਗੇ ਇੱਕ ਮਹੱਲੇ ਦੇ ਵਿੱਚ ਨਾ ਉਹਨਾਂ ਦੇ ਮਤਲਬ ਪਾਪਾ ਸੁਨਿਆਰੇ ਹੈਗੇ ਆ ਠੀਕ ਹੈ ਕਾਫੀ ਉਹ ਤਾਂ ਚਲੋ ਕਾਫ਼ੀ ਰਿਚ ਫੈਮਿਲੀ ਹੋ ਗਈ ਨਾ ਉਹਨਾਂ ਦੀ ਨਾ ਬ ਉਹਨੇ ਵੀ ਉਹਨੂੰ ਵੀ ਜ਼ਿਆਦਾ ਇਨਾ ਇੰਟਰਸਟ ਨਹੀਂ ਸੀਗਾ ਪੜ੍ਹਾਈ ਵਿੱਚ ਪਰ ਉਹਨੇ ਕੀਤੀ ਅੱਛੇ ਸਕੂਲ ਚ ਹੈਾ ਉਹਨੇ ਪਰ ਬਾਰਵੀਂ ਪਾਸ ਕੀਤੀ ਤੇ ਬਸ ਨਾਲੇ ਆਪਣੇ ਪਾਪਾ ਦਾ ਬਿਜ਼ਨਸ ਸਾਂਭਣ ਲੱਗ ਗਿਆ ਬਟ ਉਹਨਾਂ ਨੇ ਆਪਣੀ ਅਹ ਆਪਣੀ ਕੁੜੀ ਨੂੰ ਪੜਾਇਆ ਉਹਨਾਂ ਨੇ ਕਾਫ਼ੀ ਤੇ ਉਹ ਬਾਹਰ ਚਲੇ ਗਈ ਪਰ ਮੁੰਡਾ ਨਹੀਂ ਪੜ੍ਹਿਆ ਹੈਗਾ ਮੁੰਡਾ ਬਾਹਰ ਵੀ ਤਾਂ ਨਾਲੇ ਸਾਲ ਪਾਪਾ ਨਾਲ ਬਿਨਸ
ਐਵੇਂ ਕਰ ਲੈਂਦਾ ਜਿਵੇਂ ਚਲੋ ਪਾਪਾ ਆਪਣੇ ਪਾਪਾ ਦੇ ਬਿਜ਼ਨਸ ਤੇ ਉਹਨੇ ਅੱਗੇ ਵੀ ਸੰਭਾਲਣਾ ਹੀ ਹੈ ਤੇ ਪਹਿਲੇ ਨਾਲ ਨਾਲ ਪੜ੍ਹਦਾ ਵੀ ਰਿਹਾ ਤੇ ਨਾਲ ਨਾਲ ਸੰਭਾਲਦਾ ਵੀ ਰਿਹਾ ਇਹ ਸਹੀ ਹੈ ਬਿਲਕੁਲ
ਸਹੀ ਹੈ ਕੀ ਚਲੋ ਹੁਣ
ਪੜ੍ਹਨਾ ਕਰਨਾਈ ਹੈ ਬ ਸੰਭਾਲਣਾ ਉਹਨੇ ਅੱਗੇ ਹੁਣ ਅੱਗੇ ਖਾਨਦਾਨ ਤੇ ਖਾਨਦਾਨੀ ਕਿਸੇ ਦਾ ਬਿਜਨਸ ਹੈਗਾ ਅੱਗੇਓ ਉਹੀ ਸੰਭਾਲੇਗਾ ਉਹ ਕੁਛ ਨਵੀ ਫੀਲਡ ਥੋੜੀ ਦੇਖੇਗਾ
ਹਮ ਉਹ ਤਾਂ ਹੈ
ਕਿ ਅਸੀਂ ਬਿਜਨਸ ਨਹੀਂ ਕਰਨਾ ਇਹ ਕੋਈ ਹੋਰ ਦੇਖ ਲਏਗਾ ਜਾਂ ਅਸੀਂ ਸਾਈਡ ਵਿੱਚ ਰੱਖ ਲੈਂਦੇ ਹਾਂ ਪਰ ਅਸੀਂ ਆਪਣਾ ਪ੍ਰੋਫੈਸ਼ਨ ਅੱਛੇ ਤਰੀਕੇ ਨਾਲ ਚੁਣੀਏ ਕਿਸੇ ਬਸ ਜਿਨ ਡਾਕਟਰ ਵਗੈਰਾ ਬਣਨਾ ਹੁੰਦਾ ਹੈ ਕਿਸੇ ਦਾ ਕੋਈ ਡਰੀਮ ਹੁੰਦਾ ਹੈ ਇਹ ਜਾਂਦਾ ਹੈ ਨਾ
ਕੋਈ ਨਾ ਆਪਣੇ ਆਪਣੀ ਮਰਜ਼ੀ ਹੁੰਦੀ ਜਿਸ ਹਿਸਾਬ ਨਾਲ ਜਿਨਂ ਲੈ ਕੇ ਚੱਲਣਾ ਹੈਗਾ ਓਦਾਂ ਲੈ ਜਾਂਦੇ ਹੈਗੇ ਨੇ ਹੁਣ ਕੋਈ ਕਿਸੇ ਨੂੰ ਫੋਰਸ ਵੀ ਨਹੀਂ ਨਾ ਕਰ ਸਕਦਾ ਹੁਣ ਕੀ ਪਤਾ ਉਹਦੀ ਕੁੜੀ ਉਹਦੀ ਕੁੜੀ ਨੂੰ ਕੀ ਸੀਗਾ ਠੀਕ ਹੈ ਜਿਹੜਾ ਉਹਦੇ ਮਾਂ ਪਿਓ ਨੇ ਵਿਆਹ ਕਰ ਦਿੱਤਾ ਹੈਗਾ ਜੇ ਕੋਈ ਕਹਿੰਦਾ ਉਹਨਾਂ ਨੂੰ ਕਿ ਹਾਂ ਕਿ ਨਾ ਕਰੋ ਫੇਰ ਬੰਦਾ ਆਪ ਹੀ ਗਲਤ ਉੱਥੋਂ ਜਾਂਦਾ ਹੈਗਾ ਵਾ ਕਿ ਹਾਂ ਇਹ ਕਿਉਂ ਬੋਲਦਾ ਪਿਆ ਸਾਡਾ ਰਿਸ਼ਤਾ ਹੈਗਾ ਹੈ ਕੌਣ ਹੁੰਦਾ ਅੱਜ ਕਿਸੇ ਨੂੰ
ਹਾਂ ਇੱਕਦ ਹਾਂ ਸਹੀ ਗੱਲ ਹੈ ਕਿਸੇ ਨੂੰ ਅਡਵਾਈਸ ਜ ਦਾ ਕੋਈ ਫਾਇਦਾ ਨਹੀਂ ਹੈ ਸਭ ਕਹਿਹੀਏ ਕਿ ਮਤਲਬ ਇਹ ਤਮਾਸ਼ਾ ਦੇਖ ਰਿਹਾ ਇਹਨਾਂ ਨੂੰ ਮਤਲਬ
ਹਾਂ
ਚੀਜ਼ ਅੱਛੀ ਲਾ ਕੀ ਪਤਾ ਕੋਈ ਅੰਦਰੂਨੀ ਗੱਲ ਹੋਏ ਉਹਨਾਂ ਦੇ ਘਰ ਦੀ ਸਾਨੂੰ ਕੀ ਪਤਾ ਤਾਂ ਇਹ ਵੀ ਜਾਂਦਾ ਨਾ, ਅਸੀਂ ਤੇ ਬਸ ਪੁੱਛ ਅਸੀਂ ਤੇ ਹਾਂ ਜੱਜ ਹੀ ਕਰ ਸਕਦੇ ਹ ਬਸ।ਚਲੋ ਫਿਰ ਠੀਕ ਹੈ, ਮੈਂ ਤੁਹਾਨੂੰ ਨਾ ਬਾਅਦ ਚ ਕਰਦੀ ਹਾ। ਹਾਂਜੀ ਗੱਲਾਂ ਹੀ ਕਰ ਸਕਦੇ ਹਾਂ ਹ ਬੁਰਾ ਲੱਗਦਾ ਥੋੜਾ ਕਿ ਛੋਟੀ ਕੁੜੀ ਸੀ।
ਹਾਂ, ਉਹ ਤਾਂ ਹੈ-ਉਹ ਤਾਂ ਹੈ।
ਹ ਬੁਰਾ ਲੱਗਦਾ ਥੋੜਾ ਛੋਟੀ ਕੁੜੀ ਸੀ। ਪੜ੍ਹਨਾ ਚਾਹੀਦਾ ਸੀ।ਹਾਂਜੀ- ਹਾਂਜੀ ਚਲੋ ਫਿਰ ਠੀਕ ਹੈ ਸਤਿ ਸ੍ਰੀ ਅਕਾਲ।
ਠੀਕ ਹੈ ਸਤਿ ਸ਼੍ਰੀ ਅਕਾਲ। ਹਮ ਕੀ